ਸਤਿ ਸ੍ਰੀ ਅਕਾਲ ਚਾਚੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਐ?
ਵਧੀਆ, ਤੁਸੀਂ ਦੱਸੋ?
ਠੀਕ ਠਾਕ ਵਧੀਆ, ਕੀ ਕਰ ਰਹੇ ਹੋ?
ਕੁੱਝ ਨੀ ਬੱਤੀ ਨੀ ਹੈਗੀ ਬਾਹਰ ਜਾ ਕੇ ਬੈਠੇ ਆ ਸਾਰੇ।
ਖਾਣਾ ਵਗੈਰਾ ਖਾ ਲਿਆ?
ਹਾਂਜੀ, ਚਾਚਾ ਜੀ। ਸਮਛ ਕੇ ਹਾਂ ਸਰ
ਆਵਾਜ਼ ਬਹੁਤ ਆ ਰਹੀ ਪਿੱਛੇ।
ਹੈਲੋ ਜੀ।
ਹਾਂ।
ਮੈਂ ਹੋਰ ਦੱਸੋ ਕੀ ਕਰਦੇ?
ਠੀ ਠਾਕ ਵਧੀਆ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਵੀ ਤੁਹਾਨੂੰ ਪਹਾੜਾਂ ਤੇ ਜਾਣਾ ਵਧੀਆ ਵਧੀਆ ਲੱਗਦਾ ਹੈ? ਕਿ ਇੱਥੇ ਹੀ ਮਤਲਬ ਰਹਿਣਾ।
ਵੇਖੋ ਜੀ ਜੇ ਆਪਾਂ ਪਹਾੜਾ ਤੇ ਘੁੰਮਣ ਚੱਲ ਗਏ ਤੇ ਉੱਧਰੋਂ ਵਾਪਸੀ ਆਉਣ ਦਾ ਜੀ ਨੀ ਕਰਨਾ ਜੇ ਇੱਥੇ ਰਹਿ ਗਏ ਤੇ ਫੇਰ ਸਾਨੂੰ ਪਹਾੜਾਂ ਜਾਣ ਦਾ ਜੀਅ ਕਰਦਾ। ਕਰੀਏ ਤਾਂ ਕਰੀਏ ਕੀ ਬੰਦੇ ਪਿਛੇ
ਕਿ ਇਧਰ ਵਾਲਾ ਆਪਣਾ ਜਿੱਦਾਂ
ਵਧੀਆ ਵੈਸੇ ਦੋਵੇਂ ਹੈਗੇ ਆ ਇੱਧਰਲਾ ਵੀ ਤੇ ਪਹਾੜੀ ਏਰੀਆ ਵੀ
ਉੱਥੇ ਇਹ ਹੈ ਕਿ ਇੱਧਰੋਂ ਨਾਲੋਂ ਗਰਮੀ ਘੱਟ ਹੁੰਦੀ ਹਨਾ।
ਆਹੋ।
ਦੂਜਾ ਇਹ ਆ ਕਿ ਉੱਥੇ ਜਾ ਕੇ ਮਨ ਨੂੰ ਸ਼ਾਂਤੀ ਜਿ ਬੜੀ ਮਿਲਦੀ।
ਹਾਂਜੀ ਸ਼ਾਂਤੀ ਬਹੁਤ ਹੁੰਦੀ ਹੈ ਨਾ ਉਥੇ ਠੀਕ ਉਹ ਫਿਰ ਪਹਾੜੀ ਏਰੀਆ ਪੈ ਜਾਂਦਾ ਨਾ।
ਹਾਂ-ਹਾਂ।
ਹੂੰ
ਠੀਕ ਹੈ। ਤੇ ਹੋਰ ਕੀ ਮੈਂ ਪੁੱਛਣਾ ਸੀ।
ਹਾਂਜੀ।
ਐਕ ਸੈਕਿੰਡ ਰੁਕੋ। ਬੂਆ ਫੋਨ ਮੰਗਾਂਣ ਡੇ ਬਾਹਰ
ਹੋਰ ਛੁੱਟੀਆਂ ਵਗੈਰਾ
ਛੁੱਟੀਆਂ ਹਜੇ ਤੇ ਖ਼ਤਮ ਹੋਣ ਲੱਗੀਆਂ।
ਕੋਲਜ -ਕੋਲਜ ਸਟਾਰਟ ਮਤਲਬ ਪੇਪਰ ਹੋ ਗਏ ਕੋਲਜ ਵਾਲੇ
ਕੋਲੇਜ ਆਲੇ